ਹਾਂਜੀ ਕੀ ਹਾਲ ਚਾਲ?
ਵਧੀਆ ਵਧੀਆ।
ਹੋਰ ਸੁਣਾਓ ਕੀ ਕਰਦੇ ਓ?
ਬਸ ਬੈਠੇ ਸੀਗੇ।
ਅੱਜ ਗਰਮੀ ਕਿੰਨੀ ਜ਼ਿਆਦਾ ਹੋ ਰਹੀ ਐ ਨਾ।
ਗਰਮੀ। ਉਮਸ ਜਿਹੀ ਹੋ ਰਹੀ ਆ ਬਰਸਾਤ ਤੋਂ ਬਾਅਦ ਉਮਸ ਹੁੰਦੀ ਆ।
ਬਹੁਤ ਜ਼ਿਆਦਾ ਗਰਮੀ ਐ।
ਹਲੇ ਵੀ ਬੱਦਲ ਬਣਿਆ ਹੋਇਆ।
ਅੱਛਾ, ਬਹੁਤ ਹੀ ਜ਼ਿਆਦਾ ਗਰਮੀ ਹੋਈ ਆ ਗਰਮੀ ਚ ਨਾ ਜਾਣ। ਚਲੀ ਜਾਂ
ਹਾਂ,
ਹੂੰ,
ਬਸ ਬਰਸਾਤ ਹੋਏਗੀ ਹਲੇ ਹੁਣੇ, ਮੌਸਮ ਖੁੱਲ੍ਹੇਗਾ।
ਕਿ ਕਰ ਲਾਂਗੇ,
ਪਹਿਲਾਂ ਸੀਗੀ ਜਿਹੜੀ ਗਰਮੀ ਓ ਜ਼ਿਆਦਾ ਦੂਜੀ ਪਸੀਨੇ ਵਾਲੀ ਗਰਮੀ ਸੀਗੀ ਉਹ ਚ।
ਹੂੰ ਹੂੰ, ਹਲੇ ਤਾਂ ਹੁਣ ਤਾਂ ਮੌਸਮ ਠੀਕ ਰਹੇਗਾ ਦੋ ਤਿੰਨ ਮਹੀਨੇ। ਜਿਸ ਤਰ੍ਹਾਂ ਪਹਿਲਾਂ ਗਰਮੀ ਸੀ ਹੁਣ ਇਸ ਤਰ੍ਹਾਂ ਗਰਮੀ ਨੀ ਆ।
ਚਿਪ-ਚਿਪ ਆਹਟ ਵਾਲੀ ਗਰਮ ਰਾਣੀ ਆ ਨਾ। ਬਹੁਤ ਬੁਰਾ ਹਾਲ ਹੋਣਾ।
ਲੇਕਿਨ ਹੁਣ ਥੋੜ੍ਹਾ ਬਹੁਤ ਫ਼ਰਕ ਤਾਂ ਪਏਗਾ ਈ ਬਰਸਾਤ ਵੀ ਬਰਸਾਤ ਸ਼ੁਰੂ ਹੋ ਚੁੱਕੀ ਐ।
ਹੂੰ।
ਮੌਨਸੂਨ ਸ਼ੁਰੂ ਹੋ ਚੁੱਕਿਆ। ਅੱਗੇ ਸਾਵਣ ਆਏਗਾ। ਸਾਵਣ ਦਾ ਪੂਰਾ ਮਹੀਨਾ ਜਿਹੜਾ ਆ। ਠੀਕ ਹੀ ਰਹੇਗਾ ਉਸ ਤੋਂ ਬਾਅਦ ਹੋਏਗੀ ਇੱਕ-ਦੋ ਦੋ ਕੁ ਮਹੀਨੇ, ਇੱਕ ਮਹੀਨਾ
ਹੂੰ,
ਉਸ ਤੋਂ ਬਾਅਦ ਫਿਰ
ਸਈ ਐ ਗੱਲ। ਹੂੰ, ਗਰਮੀ-ਗਰਮੀ, ਗਰਮੀ-ਗਰਮੀ ਹਾਂ, ਵੈਸੇ ਗਰਮੀ ਫਸਲ ਲਈ ਵੀ ਜ਼ਰੂਰੀ ਐ। ਹੁਣ ਜੀਰੀਆਂ ਲੱਗਣੀਆਂ ਨੇ ਝੋਨਾ।
ਬੰਦੇ ਦੀ ਬੋਡੀ ਵਾਸਤੇ ਗਰਮੀ ਬਹੁਤ ਜ਼ਰੂਰੀ ਆ। ਕਿਉਂਕਿ ਇੱਕ ਤਾਂ ਇਹਦੇ ਨਾਲ ਫ਼ਸਲ ਪੱਕਦੀ ਐ। ਦੂਸਰੇ ਮਤਲਬ ਕਿ ਬਾਡੀ ਦੇ ਜਰਮ। ਜਿਹੜੇ ਆ ਮਤਲਬ। ਕੀਟਾਣੂ, ਬੈਡ ਕੀਟਾਣੂ ਜਿਹੜੇ ਹੁੰਦੇ ਆ ਉਹ ਖ਼ਤਮ ਹੁੰਦੇ ਆ।
ਹਮ।
ਜਿਹੜੇ ਕਿ ਸਰੀਰ ਨੂੰ ਬਿਮਾਰ ਕਰਦੇ। ਉਨ੍ਹਾਂ ਦਾ ਖ਼ਤਮ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ।
ਹਮ ਹਮ।
ਉਹਨਾਂ ਦੇ ਲਈ ਨੈਚੁਰਲਪੈਥੀ ਹੈ।
ਸਹੀ ਹੈ ਹੁਣ ਤਾਂ ਬਿਨ ਮੌਸਮ ਬਰਸਾਤ ਹੋ ਜਾਂਦੀ ਹੈ। ਪਹਿਲਾਂ ਚੰਗਾ ਪਹਿਲਾਂ ਮੈਂ ਕਿਹਾ ਚੰਗਾ ਸੀਗਾ ਮੌਸਮ ਦੇ ਹਿਸਾਬ ਨਾਲ। ਮੌਸਮ ਬਦਲਦੇ ਸੀਗੇ ਕਦੇ ਗਰਮੀ ਚ' ਗਰਮੀ।
ਹਮ, ਗਲੋਬਲ ਵਾਰਿੰਗ ਮਤਲਬ ਕੀ ਹੈ। ਗਲੋਬਲ ਵਾਰਮਿੰਗ ਦਾ ਬੜਾ ਮਤਲਬ ਕਿ ਫਰਕ ਪੈਂਦਾ ਹੈ। ਇਸ ਚੀਜ਼ ਦੇ ਉੱਪਰ ਗਲੋਬਲ ਵਾਰਮਿੰਗ ਤੋਂ ਜਿਹੜਾ ਆ ਮਤਲਬ ਕਿ ਹਰ ਮੌਸਮ ਦੇ ਅੰਦਰ ਫ਼ਰਕ ਪੈ ਗਿਆ। ਹਰ ਰਿਤੂ ਦੇ ਅੰਦਰ ਫ਼ਰਕ ਪੈ ਗਿਆ। ਔਰ ਬੰਦੇ ਦੀ ਸੋਚ -ਸਮਝ ਦੇ ਉੱਪਰ ਫ਼ਰਕ ਪੈ ਗਿਆ ਬਹੁਤ ਜ਼ਿਆਦਾ।
ਹਮ।
ਹਮ।
ਸਹੀ ਗੱਲ ਆ।
ਬਾਕੀ ਜਿਹੜਾ ਮੌਸਮ ਚੇਂਜ ਹੁੰਦੇ ਰਹਿੰਦੇ ਹੈ।
ਹਮ।
ਵਦਰ -ਵਦਰ ਇੱਕੋ। ਮਤਲਬ ਹੁੰਦਾ। ਕਿ ਜਦੋਂ ਜ਼ਿਆਦਾ ਗਰਮੀ ਹੋ ਜਾਏਗੀ। ਤਾਂ ਆਟੋਮੈਟਿਕਲੀ ਬਰਸਾਤ ਵਾਸ਼ਵੀਕਰਨ ਜ਼ਿਆਦਾ ਹੋ ਜਾਏਗਾ। ਅਤੇ ਵਾਸ਼ਪੀਕਰਨ ਹੋ ਕੇ ਅ ਵਿਸ਼ੋਭ ਬਣ ਜਾਂਦੇ ਨੇ। ਵਿਸ਼ੋਗ ਬਣਨ ਤੋਂ ਬਾਅਦ ਮਤਲਬ ਕਿ ਬੱਦਲ ਆ ਜਾਂਦੇ ਆ। ਇਹ ਨੈਚੁਰਲ ਸਿਸਿਸਟਮ ਹੁੰਦਾ। ਇੱਕ ਮਤਲਬ ਕਿ ਨੈਚੁਰਲ ਸਾਈਕਲ, ਵੈਦਰ ਸਾਈਕਲ ਹੈ ਇਹ ਇੱਕ। ਜਿਤਨੀ ਜ਼ਿਆਦਾ ਵਾਸ਼ਪਿੰਗ ਹੋਏਗੀ। ਉਤਨੀ ਜ਼ਿਆਦਾ ਮਤਲਬ ਕਿ ਬੱਦਲ ਬਣਨਗੇ। ਵਸ਼ਪੀਕਰਨ। ਤੋਂ ਬੱਦਲ ਬਣਦੇ ਹੈ। ਕਿਉਂ ਪਾਣੀ ਜਿਹੜਾ ਹੈ ਮਤਲਬ ਕਿ ਅ ਵਾਸ਼ਪੀਕਰਨ ਹੋ ਕੇ ਬਦਲਾਂ ਚ' ਜਾਂਦਾ।
ਗਰਮੀ ਤਾਂ ਬਹੁਤ ਜ਼ਿਆਦਾ।
ਹਮ।
ਬਸੋਹੀ ਝਗੜੇ ਹੋ ਕੇ ਤੇ ਜਾਨ ਨਿਕਲਦੀ ਹੈ। ਕੰਮ ਕਰਨੇ ਨੂੰ ਵੀ ਚਿੱਤ ਨੀ ਕਰਦਾ ਵੀ ਕੰਮ ਕਰ ਲਏ ਕੋਈ।
ਬਸ ਮਜਬੂਰੀ ਦਾ ਹੈ ਮਜਬੂਰੀ ਦਾ ਨਾਮ ਕਿਹਾ ਕਰਿਆ ਜਾ ਸਕਦਾ ਹੈ।
ਹਮ ਪਰ ਉਹੀ ਕਈ ਗੱਲ ਸੋਚੀ ਦਾ ਹੁੰਦਾ ਹੈ। ਬਸ ਤਾਂ ਫੇਰ ਵੀ ਗੈਸ ਤੇ ਰੋਟੀਆਂ ਬਣਾਉਣਾ ਪਹਿਲਾਂ ਪਿੰਡਾਂ ਦੇ ਵਿੱਚ ਲੋਕ ਚੁੱਲੇ ਬਾਲ ਕੇ ਮੰਜੇ ਖੜੇ ਕਰਕੇ ਰੋਟੀਆਂ ਬਣਾਇਆ ਕਰਦੇ ਸੀਗੇ।
ਹਮ ਹਮ ਹਮ
ਸਵੇਰ ਨੂੰ ਦੁਪਹਿਰੀ ਸ਼ਾਮੀ ਪਿੰਡ
ਤੰਦੂਰ ਚਲਾਇਆ ਕਰਦੇ ਸੀਗੇ ਪਹਿਲਾਂ ਗਰਮੀਆਂ ਦੇ ਅੰਦਰ ਲੇਡੀਜ਼ ਜਿਹੜੀ ਹੈ ਮਤਲਬ ਕਿ ਅਹ ਆਲੂ ਵਾਲੇ ਰੋਟੀਆਂ ਬਣਾਣੀ ਤੰਦੂੂਰ ਤੇ ਹੋਰ ਥੋੜਾ ਵਧੀਆ ਮਤਲਬ ਜ ਲੱਸੀ ਦੇ ਨਾਲ ਦਹੀਂ ਦੇ ਨਾਲ ਖਾਇਆ ਕਰਦੇ ਸੀਗੇ ਅੱਜ ਕੱਲ੍ਹ ਤਾਂ ਲੇਡੀਜ਼ ਇਹਨਾਂ ਚੀਜ਼ਾਂ ਸੋਚਦੀ ਵੀ ਨਹੀਂ ਹੈ।
ਪਹਿਲਾਂ ਤਾਂ ਪਿੰਡਾਂ ਦਾ ਹਿਸਾਬ ਸੀਗਾ
ਨਹੀਂ ਸ਼ਹਿਰਾਂ ਚ ਵੀ ਬਣਾਉਂਦੇ ਸੀ
ਪਿੰਡਾਂ ਦੀ ਲਾਈਫ ਬਹੁਤ ਅੱਛੀ ਸੀਗੀ ਪਿੰਡਾਂ ਦੀ
ਹਾਂ। ਹਣ,
ਸ਼ਹਿਰਾਂ ਵਾਸਤੇ ਇੱਕ ਘਰ ਤੋਂ ਦੂਜਾ ਘਰ ਕੋਈ ਜਾਣਦਾ ਨਹੀਂ ਵੀ ਕਿਸੇ ਦੇ ਘਰ ਕੀ ਹੈ ਕੀ ਨਹੀਂ।
ਸ਼ਹਿਰ ਤਾਂ ਇਸ ਤਰ੍ਹਾਂ ਹੀ ਹੈ ਆਪਣੇ ਘਰ ਤੋਂ ਅਗਲੇ ਅਗਲੇ ਘਰ ਤੁਹਾਨੂੰ ਪਤਾ ਹੁੰਦਾ ਉੱਥੇ ਕੌਣ ਰਹਿ ਰਿਹਾ ਕੌਣ ਆ ਰਿਹਾ ਕੌਣ ਜਾ ਰਿਹਾ ਕਿਸਨੇ ਲਿਆ ਕਿਸਨੇ ਨਹੀਂ ਲਿਆ ਮਕਾਨ
ਬਸ ਵੀ ਤਾਂ ਹੈ ਨਾ ਪਿੰਡਾਂ ਦੇ ਵਿੱਚ ਤੇ ਇਹ ਚੀਜ਼ਾਂ ਦਾ ਬਹੁਤ ਫਰਕ
ਪਿੰਡਾਂ ਚ ਤਾਂ ਹੁਣ ਵੀ ਮਤਲਬ ਕੀ ਅਹ ਕੁਛ ਹੱਦ ਤੱਕ ਹੈ ਸੇਫ ਸਿਸਟਮ ਲੇਕਿਨ ਸ਼ਹਿਰਾਂ ਤਾਂ ਬਿਲਕੁਲ ਹੀ ਖਤਮ ਹੋ ਗਿਆ ਹੈ
ਗਰਮੀਆਂ ਦੇ ਵਿੱਚ ਪਿੰਡਾਂ ਚ ਲੋਕ ਕਿਆ ਕਰਦੇ ਸੀਗੇ ਰੋਟੀਆਂ ਬਣਾ ਕੇ ਬਾਹਰ ਹਮ ਦਰਖਤਾਂ ਦੇ ਨੇ ਨਚੇ ਬਹਿ ਜਾਣਾ ਰੁੱਖਾਂ ਦੇ ਨੀਚੇ ਬਹਿ ਸਾਰੀ ਸਾਰੀ ਦੁਪਹਿਰ ਕੱਟਣੀ ਕਿਨੇ ਪੱਖਾ ਝੋਲਣਾ ਕਿਸੇ ਨੇ ਪੀਘਾ ਪਾ ਲੈਣੀ ਆ ਦਰਖਤਾਂ ਤੇ ਉੱਥੇ ਬਜ਼ੁਰਗ ਬੈਠੇ ਹੋਣੇ ਉੱਥੇ ਹੀ ਬਹੁਤ ਘੱਟ ਰਹਿ ਗਿਆ ਹੁਣ ਉਹ ਵਾਲਾ
ਹਾਂ ਹੁਣ ਉਹ ਮਾਹੌਲ ਨਹੀ ਰਿਹਾ ਮਤਲਬ ਪਹਿਲੇ ਲੋਕ ਜਿਹੜੇ ਆ ਮਤਲਬ ਕਿ ਮਿੱਟੀ ਦੇ ਨਾਲ ਜੁੜੇਏ ਸੀਗੇ ਕਲਚਰ ਦੇ ਨਾਲ ਜੁੜੇ ਹੋਏ ਸੀਗੇ ਬੈਠ ਕੇ ਕਿ ਲੋਕ ਜਿਹੜੇ ਆ ਮਤਲਬ ਕਿ ਕਲਚਰਲ ਗੀਤ ਗਾਇਆ ਕਰਦੇ ਸੀਗੇ ਬੈਠ ਕੇ ਕਲਚਰ ਦੀ ਗੱਲ ਕਰਦੇ ਸੀਗੇ
ਅੱਜ ਨਸ਼ਿਆਂ ਨੇ ਸਾਰਾ ਬੇੜਾ ਗਰਕ ਕਰਤਾ
ਪਿੰਡਾਂ ਚ ਗਰਮੀਆਂ ਚ ਵਾਹਰ ਵਹਿ ਜਾਣਾ ਕਿਸੇ ਨੇ ਚਾਦਰਾਂ ਕੱਢਣੀਆਂ ਕਿਨੇ ਪੱਖੀਆਂ ਬਣਾਉਣੀਆਂ
ਹਮ
ਬਜ਼ੁਰਗਾਂ ਨੇ ਆਪਣੀ ਕਹਾਣੀਆਂ ਸੁਣਾਣੀਆਂ
ਹਾਂ ਲੇਕਿਨ ਉਹ ਚੀਜ਼ ਖ਼ਤਮ ਹੁੰਦੀ ਜਾ ਰਹੀ ਨਾ ਲੋਕਾਂ ਕੋਲ ਟਾਈਮ ਹੀ ਨਹੀ ਹੈ ਟਾਈਮ ਦੀ ਹੀ ਛੋਟ ਜ਼ ਲੋਕਾਂ ਕੋਲ ਬਹੁਤ ਜ਼ਿਆਦਾ ਹੈ ਬੇਮਤਲਬ ਦੇ ਕੰਮਾਂ ਦੇ ਅੰਦਰ ਬੀਜੀ ਆ ਜਿਹਨਾਂ ਦਾ ਕੋਈ ਸਾਰ ਨਹੀਂ ਨਿਕਲਦਾ ਔਰ ਟਾਈਮ ਸਾਰਾ ਉੱਧਰ ਹੀ ਸਪੈਂਡ ਹੋ ਰਿਹਾ ਬਾਕੀ ਸਮੇ ਸਮੇਂ ਸ ਸਭ ਕੁਛ ਚੱਲਦਾ- ਚੱਲਦਾ
ਹਾਂ ਇਹ ਤੇ ਹੈ ਹੀ ਆ।
ਟਾਈਮ ਟੂ ਟਾਈਮ ਸਾਰਾ ਸਿਸਟਮ ਜਿਹੜੇ ਆ ਮਤਲਬ ਚੱਲਦੇ ਰਹਿੰਦੇ ਆ ਅੱਛਾ ਟਾਈਮ ਵੀ ਆਉਂਦਾ ਬੁਰਾ ਵੀ ਆਉਂਦਾ। ਅੱਛੇ ਲੋਕ ਵੀ ਆਉਂਦੇ ਆ ਬੁਰੇ ਲੋਕ ਵੀ ਆਉਂਦੇ ਆ। ਸਾਰਾ ਹਿਸਾਬ ਕਿਤਾਬ ਚੱਲਦਾ ਰਹਿੰਦਾ ਹੈਵੇ
ਹ
ਬਾਕੀ ਖੇਤਾਂ ਦੇ ਅੰਦਰ ਅੱਜ ਕੱਲ੍ਹ ਯੂਰੀਆ ਦੀ ਭਰਮਾਰ ਹੈ ਯੂਰੀਆ ਤੋਂ ਬਿਨਾਂ ਕੋਈ ਫਸਲ ਨਹੀ ਹੋ ਰਹੀ ਕੋਈ ਮਤਲਬ ਫਲ ਨਹੀ ਪੈਦਾ ਹੋ ਰਿਹਾ ਕੋਈ। ਝੋਨਾ ਕਣਕ ਕੁਛ ਵੀ ਨਹੀਂ ਹੋ ਰਹੀ ਬਿਨਾਂ ਯੂਰੀਆ ਤੋਂ। ਦੇਸੀ ਖਾਦ ਇਤਨੀ ਜ਼ਿਆਦਾ ਹੈ ਨਹੀ ਕਿਉਂਕਿ ਕੋਈ ਮੱਝਾਂ ਨਹੀਂ ਪਾਲਦਾ। ਦੇਸੀ ਖਾਦ ਮਜਾ ਤੋਂ ਮਿਲਦੀ ਹੈ ਜਾਂ ਨੈਚੁਰਲ ਸੋਰਸਿਸ ਤੋਂ ਮਿਲਦੀ ਹੈ।
ਇਹ ਤੇ ਹੈ ਹੀ ਹੈ।
ਹਮ,
ਇੱਕ ਚੀਜ਼ ਦੇ ਨਾਲ ਸਾਰਾ ਚੀਜ਼ਾਂ ਚੇਂਜ ਹੋ ਜਾਂਦੀਆਂ ਇਹ ਨੇ।
ਹਮ ਹਮ
ਦਿਨ ਪਰ ਦਿਨ ਪਿੰਡ ਖਤਮ ਹੋਈ ਜਾ ਰਹੇ ਨੇ। ਇੰਡਸਟਰੀ ਬਣੀ ਜਾ ਰਹੀ ਹੈ ਪਿੰਡਾਂ ਚ। ਖੇਤੀ ਖਤਮ ਹੋ ਰਹੀ ਹੈ।
ਸਰਕਾਰ ਨੇ ਕਾਫ਼ੀ ਮਤਲਬ ਕਿ। ਪਿੰਡ ਦੇ ਪਿੰਡ ਹੀ ਮਤਲਬ ਕਿ ਬੈਲਟਾਂ ਜਿਹੜੀਆਂ ਪਿੰਡਾਂ ਦੀਆਂ ਉਹ। ਅ ਇੰਡਸਟਰੀਅਲ ਮਤਲਬ ਕਿ ਬਿਲਡਾਂ ਬਣਾਤੀਆਂ। ਉੱਥੇ ਲੋਕ ਜਿਹੜੇ ਖੇਤੀ ਕਰਨ ਦੀ ਬਜਾਏ ਮਤਲਬ ਕਿ ਆਪਣੇ ਜ਼ਮੀਨਾਂ ਨੂੰ ਵੇਚ ਰਹੇ ਹੈ। ਵੇਚ ਕੇ ਉੱਥੇ ਜਿਹੜਾ ਆ ਮਤਲਬ ਕਿ ਹਮ
ਉਹ ਜਿਹੜਾ। ਖੇਤੀ ਦਾ ਜਗ੍ਹਾ ਸੀਗੀ ਉਹ ਵੀ ਇੰਡਸਟਰੀ ਬਣ ਗਈ ਤੇ ਫਿਰ ਗਰਮੀ ਤੋਂ ਹੋਣੀ ਹੈ।
ਹਮ-ਹਮ
ਪੋਲਿਊਸ਼ਨ ਨਾਲ ਗਰਮੀ ਹੈ ਪਲਿਊਸ਼ਨ ਜ਼ਿਆਦਾ ਹੈ।
ਹ ਜਿਤਨੀ ਇੰਡਸਟਰੀ ਹੋਏਗੀ ਉਤਨਾ ਹੀ ਪੋਲਿਊਸ਼ਨ ਹੋਏਗਾ ਪੋਲਿਊਸ਼ਨ ਜਿਤਨਾ ਜ਼ਿਆਦਾ ਹੋਏਗਾ। ਉਤਨੀ ਵੈਦਰ ਦੇ ਪਰ ਫ਼ਰਕ ਪਏਗਾ ਉਤਨੀ ਲੋਕਾਂ ਦੇ ਜੀਵਨ ਦੇ ਉੱਪਰ ਫ਼ਰਕ ਪਏਗਾ। ਲੋ ਬਿਮਾਰੀਆਂ ਵਧਣਗੀਆਂ। ਬਿਮਾਰੀਆਂ ਦੇ ਜੋ ਟਾਈਪਸ ਨੇ ਉਹ ਚੇਂਜ ਹੋ ਜਾਣਗੇ। ਤਾਂ ਫ਼ਰਕ ਤਾਂ ਪੈਂਦਾ ਹੀ ਹੈ ਉਸ ਨਾਲ ਆ ਕੇ। ਇਸ ਚੀਜ਼ ਨੂੰ ਕਿਓਰ ਕਰਨ ਵਾਸਤੇ ਵੀ ਸਰਕਾਰ ਕਾਫ਼ੀ ਉਪਰਾਲੇ ਕਰਦੀ ਹੈ। ਲੇਕਿਨ ਕੁਛ ਹੀ ਕਾਮਯਾਬ ਹੋ ਪਾਉਂਦੇ ਆ।
ਇਹ ਤੇ ਹੈ ਹੀ ਆ। ਚੱਲੋ ਚਲਦੇ ਜਲ
ਹੈਂ
ਵੀ ਕਿਹਾ ਬੇਚਾਰੇ ਗਰੀਬ ਵੀ ਬੈਠੇ ਨੇ ਇਸ ਗਰਮੀਆਂ ਦੇ ਵਿੱਚ। ਕਿੱਥੇ ਕਿੱਥੇ ਹਮ। ਕਈ ਲੋਕ ਹੈ ਜਿਹੜੇ ਸਾਰੀ ਸਹੂਲਤ ਹੋਣ ਤੋਂ ਬਾਅਦ ਵੀ ਗਰਮੀ ਗਰਮੀ ਕਰਦੇ ਰਹਿੰਦੇ ਹੈ ਕਈ ਵਾਰ। ਪੱਖੇ ਵੀ ਨੀ ਹੈ ਕਈਆਂ ਕੋਲ ਗਰਮੀਆਂ ਚ।
ਉਹ ਤਾਂ ਸਰੀਰ ਆਪਣੀ ਨੇਚ ਬੋਡੀ ਦੀ ਨੇਚਰ ਹੋ ਜਾਂਦੀ ਹੈ, ਜਿਸ। ਤਰ੍ਹਾਂ ਆਪਾਂ ਰਿਕੁਆਇਰਮੈਂਟ ਕਰਾਂਗੇ। ਬੋਡੀ ਨੂੰ ਉਹ ਮਤਲਬ ਔਡਰ ਕਰਾਂਗੇ ਉਹ ਬੋਡੀ ਉਸੇ ਤਰ੍ਹਾਂ ਹੀ ਵਰਕ ਕਰੇਗੀ।
ਆਟੋ ਚੱਲਦਾ ਹੀ ਰਹਿੰਦਾ ਹੈਗਾ।
ਹਮ।
ਛੇੜ ਲਓ। ਓਕੇ ਜੀ ਠੀਕ।